ਵਧੀਆ ਜੀ ਤੁਸੀਂ ਦੱਸੋ ਤੁਸੀਂ ਕਿਵੇਂ ਹੋ।
ਹਾਂਜੀ ਤੁਸੀਂ ਸਪੀਕਰ ਤੇ ਗੱਲ ਕਰ ਰਹੇ ਹੋ ਮੈਨੂੰ ਲੱਗਦਾ ਮੈਨੂੰ ਆਵਾਜ਼ ਮੇਰੇ ਰਿਟਰਨ ਅੱਗੇ ਵੀ ਆ ਰਹੀ ਸੀ ਹੁਣ ਵੀ ਆ ਰਹੀ ਆ
ਨਹੀਂ ਆ ਰਹੀ ਤੇ ਹੈਗਾ ਹੀ ਨੀ, ਫੋਨ ਸਿੱਧੀ ਕੋਲ ਆਂਦੀ ਹੈ, ਨਾ ਕੋਈ ਸਪੀਕਰ ਨਾ ਕੋਈ ਮਿਊਟ ਹੈ। ਤਾਵੀਂ ਨੀ ਮੈਂ ਹਾਂਜੀ-ਹਾਂਜੀ, ਮੈਂ ਨਾ ਅੱਜ ਘਰ ਤੋਂ ਬਾਹਰ ਆਈ ਹਾਂ। ਸਾਮਣੇ ਸਾਡੇ ਖੇਤ ਜੇ ਹੈਗੇ ਆ, ਉੱਥੇ ਬੈਠੀ ਆ, ਹਵਾ ਚਲਦੀ ਪਈ ਹੈ।
ਹਾਂਜੀ।
ਹਾਂਜੀ-ਹਾਂਜੀ, ਆਵਾਜ਼ ਆ ਰਹੀ ਆ ਮੇਰੀ, ਕਿਉਂਕਿ ਹਵਾ ਚੱਲਦੀ ਪਈ। ਸਮਝਦੇ ਓ, ਤੁਆਡੀ ਇੰਡੀਆ ਦੀ ਤਾਂ ਏਹੀ ਕਹਿਣਾ ਚਾਹੁੰਦੀ ਹਾਂ, ਕਿਉਂਕਿ ਸਾਡੇ ਨਾ ਪੜ੍ਹਾਈ, ਓਸਾਡੇ ਲਈ ਬੋਤ ਜ਼ਰੂਰੀ ਹੈ। ਕਿਉਂਕਿ ਅੱਜ ਤੁਸੀਂ ਦੀ ਗੱਲ ਕਰੀਏ, ਪੜਾਈ ਦੀ ਗੱਲ ਕਰੀਏ ਤਾਂ ਸਾਡੀ ਕਿਉਂਕਿ ਹਰ ਬੰਦਾ ਪੜ੍ਹਾਈ ਚ ਹੀ ਮਾਹਿਰ ਹੈਗਾ, ਜੇਕਰ ਅਸੀਂ ਨਹੀਂ ਪੜ੍ਹਾਂਗੇ ਤਾਂ ਸਾਡੀ ਕੋਈ ਵੈਲਿਊ ਨਹੀਂ ਹੈਗੀ। ਆਵਾਜ਼ ਆ ਰਈ ਹੈ। ਮੈਮ
ਹਾਂਜੀ-ਹਾਂਜੀ ਆ ਰਹੀ ਹੈ, ਬੋਲੋ ਮੈਮ
ਕਿਉ ਕੇ ਕਿਉਂਕਿ ਬੱਚੇ ਨੂੰ ਸਕੂਲ ਵੀ ਜਾਣਾ ਜ਼ਰੂਰੀ ਐ, ਕੌਲਜ ਵੀ ਜਾਣਾ ਜ਼ਰੂਰੀ ਹੈ, ਅੱਗੇ ਜਾਵੇਗਾ ਪੜ੍ਹੇਗਾ, ਤਾਂ ਹੀ ਤਾਂ ਕਾਮਯਾਬ ਹੋ ਹੋਊਗਾ। ਕਿਉਂਕਿ ਮੇਰੇ ਮੰਮਾ ਤੋਂ ਕੈਹਦੇ ਨੇ, ਪੜ੍ਹਾਈ ਹੀ ਸਭ ਕੁੱਝ ਹੈ। ਕਿਉਂਕਿ ਪੜ੍ਹਾਈ ਦੇ ਬਿਨਾਂ ਬੰਦੇ ਨੂੰ ਕੋਈ ਵੀ ਨੀ ਸਮਝਦਾ। ਉਵੇ ਤਾਂ ਵੈਲਿਊ ਵੀ ਨੀ ਹੈਗੀ, ਕਿਉਂਕਿ ਅੱਜ ਅੱਜ ਦੇ ਟਾਈਮ ਤੇ ਪੜ੍ਹਿਆ-ਲਿਖਿਆ ਹੀ ਬੰਦਾ ਕਾਮਯਾਬ ਹੈ। ਹਾਂ, ਕਿਉਂਕਿ ਮੈਂ ਤਾਂ ਮੇਰੀ ਭੈਣ ਮੇਰੇ ਭਾਈ ਨੂੰ ਐਵੇ ਵੀ ਕੈਹਨੀ ਆ, ਤੁਸੀਂ ਪੜੋ। ਨੌਕਰੀ ਲੱਗੋ ਵਧੀਆ ਐ। ਓ ਵੀ ਕੈਹਦੇ ਨੇ ਪੜ੍ਹਾਈ ਜ਼ਰੂਰੀ ਹੈ, ਕਿਉਂਕਿ ਅੱਜ ਦੇ ਟੈਮ ਚ ਪੜ੍ਹਾਈ ਹੀ ਬੋਤ ਜ਼ਰੂਰੀ ਹੈ। ਕਿਉਂਕਿ ਸਰਕਾਰ ਵੀ ਚਾਹੁੰਦੀ ਹੈ, ਕਿ ਆਂਣ ਵਾਲਾ ਭਵਿੱਖ ਬੋਤ ਵਧੀਆ ਹੋਵੇ। ਹਾਂਜੀ। ਸਹੀ ਗੱਲ ਹੋਰ ਤੁਸੀਂ ਦੱਸੋ?
ਹਾਂ, ਸਟੱਡੀ -ਸਟੱਡੀ ਮੇਰੇ ਹਿਸਾਬ ਨਾਲ ਪੜ੍ਹਨਾ ਤੇ ਬੋਤ ਜ਼ਰੂਰੀ ਆ, ਮੈਂ ਵੀ ਖੁਦ ਇੱਕ ਟੀਚਰ ਵਾਂ। ਔਰ ਜਿੰਨਾ ਹੋ ਸਕਦਾ ਹੈ, ਤੁਸੀਂ ਆਪਣੀ ਪੜ੍ਹਾਈ ਵੱਲ ਧਿਆਨ ਦਿਓ। ਔਰ ਜ਼ਰੂਰੀ ਨਹੀ ਐ, ਕਿ ਡਿਗਰੀ ਕਰਨੀ ਜ਼ਰੂਰੀ ਹੈਜਾਂ ਇਹ ਦੱਸਣਾ ਜ਼ਰੂਰੀ ਹੈ, ਕਿ ਮੈਂ ਏਨਾ ਪੜ੍ਹੀ ਆ, ਤੁਹਾਡੀ ਆਪਣੇ ਲਈ ਜ਼ਰੂਰੀ ਆ, ਤੁਹਾਡੀ ਪੜ੍ਹਾਈ ਤੁਹਾਨੂੰ ਸਿੱਖਣ ਦੇ ਲਈ ਮੌਕਾ ਕਾ ਦਿੰਦੀ ਹੈ, ਤੁਹਾਨੂੰ ਬਹੁਤ ਚੀਜ਼ਾਂ ਇਹੋ ਜਿਹੀਆਂ ਸਿਖਾਂਦੀ ਹੈ, ਦੁਨੀਆਂ ਦੀਆਂ ਜੇੜੀਆਂ ਤੁਸੀਂ ਪੜ੍ਹਨ ਤੋਂ ਬਗੈਰ ਨਹੀਂ ਸਿੱਖ ਸਕਦੇ।
ਹਾਂਜੀ-ਹਾਂਜੀ। ਸਹੀ ਗੱਲ ਹੈਗੀ, ਕਿਉਂਕਿ ਪੜ੍ਹਾਈ ਬੋਤ ਜ਼ਰੂਰੀ ਹੈ, ਸਾਨੂੰ ਸਾਡੇ ਟੀਚਰ ਵੀ ਕਹਿੰਦੇ ਸੀ। ਤੁਸੀਂ ਪੜੋਗੇ ਤਾਂ ਕਾਮਯਾਬ ਹੋ ਗਿਆ, ਨਿਸ ਤੋਂ ਤੁਹਾਨੂੰ ਵੀ ਕੋਈ ਪੁੱਛਦਾ ਨੀ।
ਹਾਂਜੀ, ਹਾਂ ਨਹੀ ਏਥੇ ਆਜੀ ਸਟੱਡੀ ਤ ਹਾਂਜੀ।
ਸਾਡੇ ਟੀਚਰ ਕੈਹਦੇ, ਪੜੋ ਪੜੋਗੇ ਤਾਂ ਨੌਕਰੀ ਲੱਗੋਗੇ ਨਾ ਪੜ੍ਹੋਗੇ। ਤਾਂ ਫੇਰ, ਕੁਛ ਵੀ ਨਹੀਂ, ਓ ਹੀ ਘਰਦਾ ਕੰਮ, ਫੇਰ ਓਹੀ ਕਰੋਗੇ ਤੁਸੀਂ।
ਹਾਂਜੀ-ਹਾਂਜੀ, ਔਰ ਮੇਰੇ ਖਿਆਲ ਨਾਲ, ਏਹ ਵੀ ਨਹੀਂ ਹੈ ਕਿ ਤੁਸੀਂ ਜੋ ਹਰ ਵਾਰੀ ਜੋਬ ਹੀ ਜ਼ਰੂਰੀ ਹੈ ਤੁਹਾਡੀ ਨੌਕਰੀ ਹੋਏ, ਮਤਲਬ ਤੁਸੀਂ ਪੜ੍ਹੇ ਲਿਖ ਸਕ ਹੋ ਨੌਕਰੀ ਜ਼ਰੂਰੀ ਹੈ। ਨਹੀਂ ਇਹ ਤੁਸੀਂ ਆਪਣੇ ਤੱਕ ਸੈਟਸਫਾਈ ਹੋ, ਤੁਹਾਨੂੰ ਦੁਨੀਆਂ ਦਾਰੀ ਦਾ ਪਤਾ, ਤੁਸੀਂ ਆਪਣੇ ਬੱਚੇ ਪੜ੍ਹਾ ਰਹੇ ਹੋ, ਤੁਸੀਂ ਲੋਕਾਂ ਨੂੰ ਅਵੇਅਰ ਕਰ ਸਕਦੇ ਹੋ। ਬਿਨਾਂ ਜੋਬ ਤੋਂ, ਤੇ ਉਹ ਸਭ ਤੋਂ ਬੈਸਟ ਏ। ਔਰ ਸਿੱਖਦੇ ਰਹਿਣਾ, ਸਭ ਤੋਂ ਵੱਡੀ ਚੀਜ਼ ਇਹ ਕਿ ਜਿਹੜੀ ਪੜ੍ਹਾਈ ਹੈ, ਉਹ ਤੁਹਾਨੂੰ ਸਭ ਤੋਂ ਮੇਨ ਚੀਜ਼ ਸਿਖਾਉਂਦੀ ਹੈ ਸਿੱਖਣਾ। ਔਰ ਇਹ, ਜਿਹੜੇ ਬੰਦੇ ਵਿੱਚ ਇਹ ਕਲਾ ਹੈ ਕਿ ਉਹ ਸਿੱਖਣਾ ਚਾਹੁੰਦਾ ਵਾ ਨਾ, ਉਹ ਸਾਰੀ ਉਮਰ ਹੀ ਸਿੱਖ ਦਾ ਰਹਿੰਦਾ ਹੈ ਔਰ ਜੋ ਸਭ ਲਈ ਵਧੀਆ ਏ, ਬੁਢਾਪੇ ਤੱਕ ਵੀ ਵੇਖੋ ਕਿ ਕੁੱਝ ਲੋਕ ਇਹੋ ਜਿਹੇ ਨੇ, ਜਿਹੜੇ ਕਿ ਬਜ਼ੁਰਗ ਹੋਣ ਤੱਕ ਵੀ ਕੁੱਝ ਨਾ ਕੁੱਝ, ਨਿੱਕੀਆਂ ਨਿੱਕੀਆਂ ਗੱਲਾਂ ਸਿੱਖਦੇ ਰਹਿੰਦੇ ਨੇ। ਔਰ ਐਜੂਕੇਸ਼ਨ ਦੇ ਨਾਲ ਸਾਨੂੰ ਸਮਾਜ ਦੇ ਵਿੱਚ ਬਹਿਣਾ, ਖਲੋਣਾ, ਵੱਡਿਆਂ ਦਾ
ਰਾਜਨੀਤਿਕ ਬਾਰੇ ਵੀ, ਪਤਾ ਚੱਲ ਰਿ ਸਾਨੂੰ
ਪਤਾ ਲੱਗਦਾ ਹੈ ਰਾਜਨੀਤੀ ਦਾ ਪਤਾ ਲੱਗਦਾ ਹੈ, ਕੌਣ ਗਲਤ ਤੇ ਕੌਣ ਸਹੀ ਉਹਨੂੰ ਪਰ ੱਪਰਖ ਕਰਨੀ ਆਉਂਦੀ ਹੈ ਸਾਨੂੰ, ਉਹਦੇ ਨਾਲ।
ਹਾਂਜੀ-ਹਾਂਜੀ।
ਹਾਂਜੀ, ਤੁਸੀਂ ਹੋਰ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।
ਹਾਂਜੀ, ਕਿਉਂਕਿ ਪੜਾਈ ਦੇ ਨਾਲ- ਨਾਲ ਅਸੀਂ ਰਾਜਨੀਤੀ ਬਾਰੇ ਵੀ ਪਤਾ ਕਰ ਸਕਦੇ ਹਾਂ, ਅਸੀਂ ਜਿਵੇਂ ਪੜ੍ਹਾਈ ਕਰਾਂਗੇ ਤਾਂ, ਸਾਨੂੰ ਸਾਰੇ ਜਿਵੇ ਸਮਾਜ ਦਾ ਪਤਾ ਲੱਗੂਗਾ ਪੇਰ ਪਾ ਏਰੀਏ ਦਾ ਪਤਾ ਲੂ ਕਿ ਕਿਹੜਾ ਜਿਹਾ, ਕਿ ਏਰੀਆ ਕਿਵੇਂ ਹੈਗਾ। ਸਾ ਜਿਵੇਂ ਸਾਡੇ ਮੁੱਖ ਮੰਤਰੀ, ਔਹ ਕਿਵੇਂ ਜੇ ਹੋਣਗੇ। ਸਾਨੂੰ ਆਹ ਵੀ ਅਧਿਕਾਰ ਮਿਲਿਆ ਹੈਗਾ।
ਹਾਂਜੀ, ਹਾਂਜੀ ਹਾਂਜੀ ਕਰ ਹੀ ਹੈ।
ਕਿਉਂਕਿ ਸੰਵਿਧਾਨ 'ਚ ਵੀ ਲਿਖਿਆ ਹੋਇਆ, ਕਿਉਂਕਿ ਹਰ ਬੰਦੇ ਨੂੰ ਉਹ ਅਧਿਕਾਰ ਹੈ ਜਿਹੜੇ ਆਮ ਬੰਦੇ ਜੇ ਪ੍ਰਧਾਨ ਮੰਤਰੀ ਨੂੰ ਸਭ ਨੂੰ ਹੈਗੇ ਨੇ, ਉਹ ਆਮ ਬੰਦੇ ਨੂੰ ਵੀ ਅਧਿਕਾਰ ਮਿਲੀ ਹੈ।
ਹਾਂ ਨਹੀਂ, ਰਾਜਨੀਤੀ ਦੀ ਨੌਲੇਜ ਜਿਹੜੀ ਹੈ ਨਾ ਬਹੁਤ ਜ਼ਰੂਰੀ ਹੈ ਬੰਦੇ ਨੂੰ, ਔਰ ਐਜੂਕੇਸ਼ਨ ਦੇ ਨਾਲ ਆਪਾਂ ਯਾਆਦਾ ਅਵੇਅਰ ਹੁੰਦੇ ਹ ਇਹਨਾਂ ਚੀਜ਼ਾਂ ਦੇ ਬਾਰੇ।
ਹਾਂਜੀ, ਹਾਂਜੀ।
ਹਾਂ ਕਿੰਨੂੰ ਕੌਣ ਚੰਗਾ ਹੈ ਤੁਹਾਡੇ ਲਈ, ਤੁਹਾਨੂੰ ਲੱਗ ਰਿਹਾ ਹੈ ਕਿ ਉਹ ਸਾਡੇ ਲਈ ਉਹਨਾਂ ਨੇ ਵਿਕਾਸ ਕੀ ਤਾ ਏ, ਨਹੀਂ ਕੀਤਾ ਏ, ਔਰ ਈਵਨ ਇੱਥੋਂ ਤੱਕ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਸਰਪੰਚ ਖਲੋ ਸਕਦੇ ਹੋ ਜੋ ਤੁਹੀਂ ਅਵੇਅਰ ਹੋ ਇਹਨਾਂ ਚੀਜ਼ਾਂ ਦੇ ਬਾਰੇ, ਕਿ ਤੁਹੀਂ ਕੀ ਚੋਹੁੰਦੇ ਹੋ ਚੇਂਜ ਆਣੇ ਚਾਹੀਦੇ ਨੇ, ਹੋਣੇ ਚਾਹੀਦੇ ਨੇ ਨਈਂ ਰਾਜਨੀਤੀ 'ਚ ਵੀ ਬਦਲਾਵ ਹੋਣੇ ਚਾਹੀਦੇ, ਪਹਿਲੀ ਜਿਹੜੇ ਪੁਰਾਣੇ ਆ ਖੁੱਡ ਔਹਨਾਂ ਨੂੰ ਉ ਖਾੜ ਕੇ ਨਵੇਂ ਲੋਕ ਆਉਣ, ਤਾਂ ਕਿ ਨਵੇਂ ਨਵੇਂ ਸਿਰੋਂ ਰਾਜਨੀਤੀ ਚੇਂਜ ਹੋ ਸਕੇ।
ਹਾਂਜੀ, ਹਾਂਜੀ। ਹੋਰ ਦੱਸੋ ਤੁਸੀਂ, ਤੁਸੀਂ ਤਾਂ ਟੀਚਰ ਹੋ ਗਏ ਹੋ।
ਹਾਂਜੀ, ਹਾਂਜੀ ਮੈਂ ਟੀਚਰ ਵਾਂ ਜ
ਹਾਂ, ਹਾਂਜੀ।
ਐਜੂਕੇਸ਼ਨ ਬਸ ਮੇਰੇ ਲਈ ਤਾਂ ਬਹੁਤ ਜ਼ਰੂਰੀ ਹੈ, ਕਿਉਂਕਿ ਮੈਂ ਤਾਂ ਸਭ ਨੂੰ ਕਹਿੰਦੀ ਹਾਂ ਪੜੋਗੇ ਤਾਂ ਕਾਮਯ ਹੋ, ਜਿਹੜੇ ਲੋਕ ਸਾਨੂੰ ਪੁੱਛਦੇ ਨਹੀਂ, ਉਹ ਫੇਰ ਪੁੱਛਣਗੇ ਅਸੀ ਕਾਮਯਾਬ ਰਹਾਂਗੀ ਤਾਂ।
ਹਾਂਜੀ, ਔਰ ਸਪੈਸ਼ਲੀ ਨਾ ਜਦੋਂ ਸਾਡੇ ਟਾਈਮ ਸੀ, ਉਦੋਂ ਨਾ ਕੁੜੀਆਂ ਨੂੰ ਪੜ੍ਹਨ ਦੇ ਦਿੰਦੇ ਨਈਂ ਏ ਨੀ ਕੀ ਪੜਨ ਨੀ ਦਿੰਦੇ ਈਕਵਲ ਮੋਕੇ ਸੀ ਸਾਡੇ ਕੋ ਵੀਂ। ਪਰ ਪਲੱਸ ਟੂ ਕਰਨ ਤੋਂ ਬਾਅਦ ਨਾ ਜ਼ਿਆਦਾ ਤਜ਼ੀਹ ਨਹੀਂ ਦਿੰਦੇ ਕੁੜੀਆਂ ਨੂੰ ਕਿ ਜਿਆਦਾ ਕੁੜੀਆਂ ਪੜ੍ਹ ਲੈਣ। ਠੀਕ ਐ, ਯਿਆਦਾ ਏਜ਼ ਦੀ ਆਂ ਨਈਂ ਆ ਮੈਂ ਵੀ, ਮੈਂ ਵੀ ਕੁਝਹ ਤੀਹ ਕ ਸਾਲ ਦੀ ਆ ਪਰ ਉਦੋਂ ਕੀ ਸੀ ਕਿ ਕੁੜੀਆਂ ਨੂੰ ਜ਼ਿਆਦਾ ਤਵੱਜੋ ਨਹੀਂ ਕੀਤੀ ਜਾਂਦੀ, ਪਲੱਸ ਟੂ ਤੋਂ ਬਾਅਦ ਕਿ ਤੁਸੀਂ ਪਲੱਸ ਟੂ ਤੋਂ ਬਾਅਦ ਜ਼ਿਆਦਾ ਪੜ੍ਹੋ।
ਹਾਂਜੀ ਹਾਂਜੀ, ਹੁਣ ਤਾਂ ਕੁੜੀਆਂ ਸਭ ਨੂੰ ਬਰਾਬਰ ਮੌਕਾ ਮਿਲਿਆ।
ਫਰੀ ਨੇ ਹੁਣ ਬਿਲਕੁਲ ਕੁੜੀਆਂ ਫਰੀ ਨੇ ਕਿ ਪਲੱਸ ਟੂ ਤੋਂ ਬਾਅਦ ਜਿੰਨਾ ਮਰਜ਼ੀ ਪੜ੍ਹ ਸਕਣ ਔਰ ਜਦੋਂ ਸਾਡਾ ਟਾਈਮ ਸੀ ਅਸੀਂ ਲੜ, ਲੜ ਕੇ ਆਪਣੇ ਘਰਦਿਆਂ ਕੋਲ ਐਡਮਿਸ਼ਨ ਕਰਵਾਂਦੇ ਸੀ। ਕਿ ਸਾਨੂੰ ਪੜ੍ਹਨਾ ਵਾ, ਮੈਂ ਪੜ੍ਹਨਾ ਵਾ।
ਹਾਂਜੀ, ਹਾਂਜੀ। ਪਹਿਲੇ ਟਾਈਮ ਚ ਨਾ ਜੇ ਮੇਰੇ ਮੰਮਾ ਐ, ਉਹ ਨੀ ਪੜ੍ਹੇ ਉਹ ਕੈਂਦੇ ਪਹਿਲੇ ਨਈਂ ਪੜਾਂਦੇ ਸੀ। ਉਹ ਕੈਂਦੇ ਸਾਨੂੰ ਤਾਂ ਪੜ੍ਹਾਂਦੇ ਨੀ ਸੀ, ਸਿਰਫ ਅ ਪੰਜ ਕਰਾਤੀ ਬੋਤ ਐ, ਫੇਰ ਸਿੱਧਾ ਵਿਆਹ ਕਰਦੇ ਹੁੰਦੇ ਸੀ ਫਿਰ ਘਰ ਦਾ ਕੰਮ ਤੇ ਸਾਨੂੰ ਤਾਂ ਨਈਂ ਪੜਾਂਦੇ। ਕੇ ਪਹਿਲਾਂ ਦੇ ਈ, ਹਾਂ। ਸਾਨੂੰ ਕੈਂਦੇ ਨੇ ਉਹ ਤੁਸੀਂ ਪੜ੍ਹ ਲਓ, ਤੁਹਾਨੂੰ ਤਾਂ ਪੈ ਜਾਂਦਾ ਨਈਂ ਤੋ ਸਾਨੂੰ ਤਾਂ ਪੜ੍ਹਾਇਆ ਈ ਨਈਂ ਜਾਂਦਾ ਸੀ, ਅਸੀਂ ਵੀ ਪੜ੍ਹਨਾ ਚਾਂਦੇ ਸੀ ਪਹਿਲਾਂ। ਕਿਉਂਕਿ ਅੱਜ-ਕਲ ਤਾਂ ਕੁੜੀਆਂ ਨੂੰ ਬਰਾਬਰ ਹੱਕ ਹੈਗਾ। ਹੁਣ ਕੁੜੀਆਂ ਹਰ ਚੀਜ਼ ਚ ਬ ਅੱਗੇ ਜਾ ਰਹੀਆਂ ਨੇ ਪੜ੍ਹਾਈਆਂ ਚ, ਜੋਬਾਂ ਚ ਕੋਈ ਵੀ ਆਪਣਾ ਕੰਮ ਕਰਦੀ ਐ ਤੂੰ ਵੀ
ਹਾਂਜੀ।
ਹੈਲੋ ਆਵਾਜ ਆ ਰਹੀਂ ਐ ਮੈਮ ਮੇਰੀ, ਹਾਂਜੀ ਇਸ ਕਰਕੇ ਐਜੂਕੇਸ਼ਨ ਤਾਂ ਬਹੁਤ ਜ਼ਰੂਰੀ ਓ ਮੇਰੇ ਹਿਸਾਬ ਨਾਲ।
ਹਾਂ ਮੈਨੂੰ ਵੀ ਯਾਦ ਮੇਰੀ ਅ ਭੂਆ ਜੀ ਹੋਣੀ ਪੰਜ-ਪੰਜ ਕਲਾਸਾਂ ਹੀ ਪੜ੍ਹੇ ਸੀ ਉਸ ਤੋਂ ਬਾਅਦ ਮੈਂ ਭੂਆ ਜੀ ਨੂੰ ਪੁੱਛ ਪੁੱਛਦੀ ਦੀ ਹੁਣੀ ਆਂ ਕਿ ਭੂਆ ਜੀ ਤੁਸੀਂ ਅੱਗੇ ਕਿਉਂ ਨੀ ਪੜ੍ਹੇ ਤੇ ਕੈਂਦੇ ਹੁੰਦੇ ਸੀ ਕਿ ਸਾਨੂੰ ਪੜਨ ਈ ਨਈਂ ਦਿੰਦੇ। ਸਾਨੂੰ ਕੈਂਦੇ ਹੀ ਬਸ ਬੜੀਆਂ ਵਾ ਕਲਾਸਾਂ ਪੰਜ ਕਰਲੀਆਂ ਵਾਂ ਤੂੰ ਆਪਣੇ ਜੋਗੀ ਹੋ ਗਈ ਆਂ
ਹਾਂਜੀ, ਹਾਂਜੀ।
ਹਾਂ ਪਰ ਹੁਣ ਜਮਾਨਾ ਚੇਂਜ ਏ ਅੱਛੀ ਗੱਲ ਏ, ਬੱਚੀਆਂ ਵੀ, ਕੁੜੀਆਂ ਵੀ, ਧੀਆਂ ਵੀ ਜਿਹੜੀਆਂ ਕੁਲ ਰਾਈਟ ਦੇ ਨਾਲ ਪੜ੍ਹਦੀਆਂ ਪਈਆਂ ਨੇ।
ਹਾਂਜੀ, ਹਾਂਜੀ ਕਿਉਂਕਿ ਅੱਜ-ਕੱਲ੍ਹ ਕੁੜੀਆਂ ਪੜ੍ਹ ਕੇ ਬਾਰ ਦੇਸ਼ਾਂ ਚ ਜਾਂਦੀਆਂ ਏ ਨਾਂ ਆਪਣੇ ਬਾਪ ਦਾ ਨਾਮ ਰੋਸ਼ਨ ਕਰਦੀਆਂ ਨੇ, ਆਰਮੀ ਚ ਜਾਂਦੀਆਂ ਨੇ ਪੜ੍ਹਾਈ ਕਰਕੇ।
ਹਾਂ।
ਸੀ ਨਾ ਉਹਨੂੰ ਕਿਥੇਂ ਵੀ ਨਹੀਂ ਜਾਣ ਦਿੰਦੀ ਸੀ ਜਿਵੇ ਘਰ ਤੋਂ ਬਾਰ ਵੀ ਨ੍ਹੀਂ ਜਾਣ ਜਾਣਾ ਸੀ। ਘਰੇ ਰੰ ਬਸ ਘਰ ਦਾ ਕੰਮ ਕਰੋ, ਕਿੱਥੇ ਨੀ ਜਾਣਾ।
ਹਂ ਸਹੀ ਗੱਲ ਏ।
ਪਹਿਲਾਂ ਪ੍ਰਬੰ ਦਾ ਕੈਂਦੇ ਸੀ ਨਾ ਰੋਕ-ਟੋਕ ਸੀ ਜ਼ਿਆਦਾ ਹੁਣ ਨਈਂ ਹੈਗੀ। ਕਿਉਂਕਿ ਹੁਣ ਪਤਾ ਲੱਗ ਗਿਆ ਨਾਂ ਆਣ ਵਾਲੀ ਪੀੜ੍ਹੀ ਵਧੀਆ ਹੋਊਗੀ। ਭਵਿੱਖ ਬਣਾਉਗੀ ਕਿਉਂਕਿ ਅੱਜ-ਕੱਲ ਮੁੰਡੇ ਨਸ਼ਿਆਂ ਚ ਪੈ ਗੇ।
ਹਾਂ ਨਸ਼ਾ ਇਹ ਤੇ ਇੱਕ ਮੇਜਰ ਇਸ਼ੂ
ਮੇਜਰ ਇਸ਼ੂ ਆਂ ਨਾਂ ਸਾਡੇ ਪੰਜਾਬ ਦਾ ਨਸ਼ਾ ਜੇੜਾ ਹਾਂਜੀ, ਹਾਂਜੀ ਕਿਉਂਕਿ ਮੁੰਡਿਆਂ ਤੋਂ ਹੁਣ ਕੋਈ ਆਸ ਨਈ ਰੱਖਦਾ ਕਿ ਕਾਮਯਾਬ ਹੋਣਗੇ ਯਾ ਨਈਂ ਹੋਣਗੇ ਕੁੜੀਆਂ ਐ ਵਚਾਰੀ ਪੜ੍ਹਦੀਆਂ ਨੇ, ਕੰਮ ਕਰਦੀਆਂ ਨੇ ਘਰਦਾ ਫਿਰ ਵੀ ਕਾਮਯਾਬ ਹੋ ਜਾਂਦੀਆਂ।
ਹਾਂਜੀ-ਹਾਂਜੀ-ਹਾਂਜੀ ਆ ਰਈ ਹੈਗੀ ਵਿੱਚੋ ਵਿੱਚ ਮੈਨੂੰ ਪ੍ਰੋਬਲਮ ਆਂਦੀ ਏ ਮੇਰੀ ਆਵਾਜ਼ ਸੁਨ ਆਪ ਪਿੰਦੀ ਐ ਮੈਨੂੰ, ਬਟ ਆ ਰਈ ਐ। ਹਾਂਜੀ ਹੋਰ ਸਨ ਹੋਰ ਕੋਈ ਗੱਲਬਾਤ ਹੋਏ ਤੁਆਡੀ ਸਟੱਡੀ ਦੇ ਬਾਰੇ। ਆਪਨੇ ਵਿਚਾਰ
ਮੈਂ ਤਾਂ ਹਾਂ ਹਜੇ ਪੜ੍ਹਦੀ ਪਈ ਆਂ ਮੇਰੀ ਵੀ ਜਿਵੇਂ ਬਾਰਵੀਂ ਕਲਾਸ ਹੈਗੀ ਆ। ਮੈਂ ਪੜ੍ਹਾਈ ਕਰਦੀ ਆਂ, ਹਾਂਜੀ-ਹਾਂਜੀ ਹਾਂ।
ਪੜਦੇ ਪਏ ਓ ਅਜੇ ਸਟੂਡੈਂਟ ਓ।
ਹਾਂਜੀ-ਹਾਂਜੀ ਜਿਵੇਂ ਅ ਮੈਂ ਐਡਮਿਸ਼ਨ ਕਰਾ ਕੇ ਆਈ ਸੀ ਹੁਨੇ। ਬਾਰਵੀਂ ਚ ਹੋਈ ਆਂ ਮੇਰੇ ਪੇਪਰ ਹੋਗੇ। ਬਸ ਪੜ੍ਹਾਈ ਮੈਨੂੰ ਤਾਂ ਬਸ ਹੁਨ ਟੀਚਰ ਕੈਂਦੇ ਨੇ ਬਸ ਪੜ੍ਹੋ ਕਾਮਯਾਬ ਹੋਵੋ। ਮੈਨੂੰ ਤਾਂ ਬਸ ਇਵੇਂ ਚ ਈ ਐ ਮੇਰੀ ਤਾਂ ਸੋਚ ਈ ਹੈਗੀ ਐ। ਪੜਾਂਗੀ ਤਾਂ ਕਾਮਯਾਬ ਹੋਵਾਂਗੀ, ਪੜ੍ਹਨ ਨਾਲ ਈ ਨਈ-ਨਈ ਫੇਰ ਕੀ ਕਾਮਯਾਬ ਹੋਨਾ ਕਿਓਂਕਿ ਮੇਰੇ ਲਈ ਤਾਂ ਪੜ੍ਹਾਈ ਜ਼ਰੂਰੀ ਹੈਗੀ ਏ। ਕਿਓਂਕਿ ਸਬ ਕੈਂਦੇ ਨੇ ਪੜ੍ਹਾਈ ਦੇ ਬਿਨਾਂ ਕੁਛ ਵੀ ਨੀ ਬੰਦੇ ਦੀ ਵੈਲਯੂ ਨਈਂ ਹੈਗੀ ਮੈਮ।
ਨਈਂ-ਨਈਂ ਓ ਜ਼ਰੂਰੀ ਐ ਐਜੂਕੇਸ਼ਨ ਤੇ ਬਹੁ ਜ਼ਰੂਰੀ ਐ ਤੇ ਆਪਨੇ ਲਈ ਬੜੀ ਜ਼ਰੂਰੀ ਐ ਤੁਆਡੇ ਲਈ। ਤੁਆਡੇ ਵਿਕਾਸ ਦੇ ਲਈ ਬੜੀ ਜ਼ਰੂਰੀ ਐ ਤਾਨੂੰ ਦੁਨੀਆਦਾਰੀ ਦਾ ਪਤਾ ਲੱਗਦਾ ਏ ਕਿੱਥੇ ਖਲੋਨਾ ਕਿੱਥੇ ਬੈਨਾ ਕਿਦੇ ਨਾਲ ਗੱਲ ਕੀ ਕਰਨੀ ਏ ਏਹ ਪਤਾ ਲੱਗਦਾ। ਤਾਨੂੰ ਐਜੂਕੇਸ਼ਨ ਦੇ ਥਰੂ ਔਰ ਕੁੱਝ ਚੀਜ਼ਾਂ ਐਹੋ ਜੀਆਂ ਨੇ ਜੇੜੀਆਂ ਸਾਨੂੰ ਸਾਡੇ ਘਰ ਤੋਂ ਨੀ ਪਤਾ ਲੱਗਦੀਆਂ ਜਦੋਂ ਅਸੀਂ ਬਾਰ ਨਿਕ ਨਿਕਲਦੇ ਆ ਪੜ੍ਹਨ ਦੇ ਲਈ ਸਾਨੂੰ ਓਥੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਨ ਨੂੰ ਮਿਲਦੀਆਂ ਨੇ।
ਸਸ ਰੀ ਕਾਲ ਜੀ ਤੁਆਡੇ ਨਾਲ ਗੱਲ ਕਰਕੇ ਮੈਨੂੰ ਬੋਤ ਵਦੀਆ ਲੱਗੇਆ ਮੈਮ ਜੀ।